ਸ਼ ਸ਼੍ਰੀ ਕਾਲ ਜੀ
ਸਾਸ ਸ਼੍ਰੀ ਕਾਲ ਜੀ ਕਿੱਦਾਂ?
ਹੋਰ ਵਧੀਆ-ਵਧੀਆ ਤੁਸੀਂ ਦੱਸੋ ਹੋਰ ਕੀ ਕਰ ਰਹੇ ਸੀ?
ਬਸ ਥੋੜਾ ਏਦਾਂ ਈ ਬੈਠੇ ਦੇ ਸੀ ਫ੍ਹੀ
ਅੱਛਾ ਡਿਨਰ ਕਰ ਲਿਆ?
ਹਾਂਜੀ ਕਰ ਲੇਆ ਡਿਨਰ।
ਕੀ ਬਣਾਇਆ?
ਬਸ ਆਪਾਂ ਦਾਲ ਬਣਾਈ ਸੀ। ਹੋਰ ਰਾਈਸ ਸੀ। ਨਾਲ ਨਾਲ ਫੁਲਕੇ ਸੀ।
ਵਧੀਆ ਗਰਮੀ ਵੀ ਤੇ ਕਿੰਨੀ ਹੋ ਰਹੀ ਐ।
ਹਾਂਜੀ ਬੋਤ ਗਰਮੀ ਹੋ ਰਈ ਐ ਬੋਤ ਆਪਾਂ ਏਧਰ ਅੱਜ ਬਰਸਾਤ ਵੀ ਹੋਈ ਸੀ ਪਰ ਬਰਸਾਤ ਤੋਂ ਬਾਅਦ ਵੀ ਕੋਈ ਬੈਨੀਫਿਟ ਕੁਛ ਨਹੀਂ ਮਿਲਿਆ ਬਰਸਾਤ ਨਾਲ ਕੋਈ ਪ੍ਰੋਫਿਟ ਨੀ ਹੋਇਆ ਏਨੀ ਗਰਮੀ ਪੈ ਗਈ ਹੋਰ ਵੀ
ਏਧਰ ਵੀ ਐਵੇਂ ਦਾ ਈ ਮੌਸਮ ਹੋਯਾ ਦਾ ਸਵੇਰੇ ਪੈਲਾ ਮੌਸਮ ਏਨਾ ਵਧੀਆ ਸੀ ਏਨੀ ਠੰਡੀ ਹਵਾ ਚੱਲ ਰਹੀ ਸੀ ਤੇ ਥੋੜੀ ਦੇਰ ਬਾਦ ਈ ਏਨਾਂ ਮੌਸਮ ਮੌਸਮ ਖ਼ਰਾਬ ਹੋ ਗਿਆ ਏਨੀ ਤੇਜ਼ ਧੁੱਪ
ਹੂੰ। ਟੈਂਪਰੇਚਰ ਦਾ ਕੁਛ ਪਤਾ ਨੀ ਨਾ ਮਾਨਸੂਨ ਦਾ ਕੁਛ ਵੀ ਨੀ ਪਤਾ ਵੈਦਰ ਦਾ ਕਦੋਂ ਮਤਲਬ ਕਲਾਊਡ ਆ ਰਹੇ ਨੇ ਕਦੋਂ ਧੁੱਪ ਆ ਰਹੀ ਐ ਬੋਤ ਬੁਰਾ ਹਾਲਤ ਹੋਯਾ ਦਾ
ਬਿਲਕੁਲ
ਹੁਣ ਕਦੀ ਮਤਲਬ ਅ ਦੁਪੈਰੇ ਕੋਈ ਵੈਦਰ ਆ ਜਾਂਦੇ ਨੇ ਕੋਈ ਬਾਰਿਸ਼ ਵਾਲੇ ਦੋ-ਤਿੰਨ ਕੰਟੇ ਬਾਦ ਫਿਰ ਵਾਪਿਸ ਓਈ ਸਨਸਾਈਨ ਓਈ ਧੁੱਪ ਆ ਜਾਂਦੀ ਆ।
ਹਾਂਜੀ ਐਵੇਂ ਈ ਹੋ ਰੈਆ ਏਧਰ ਵੀ ਐਵੇਂ ਮੌਸਮ ਬੇਕਾਰ ਹੋਯਾ ਦਾ ਆਪਾਂ ਕੁੰਮਣ ਜਾਣਾ ਸੀ ਤੇ ਆਪਾਂ ਓਵੀ ਨਈ ਗਏ।
ਤੇ ਬੋਤ ਮਤਲਬ ਬੋਤ ਤਗੜੀ ਗਰਮੀ ਪੈ ਰੀ ਐ ਬਹੁਤ ਈ।
ਹੂੰ ਹੁਣੇ ਐ ਆਪਾਂ ਜਾਣਾ ਵੀ ਪਾੜੀ ਇਲਾਕੇ ਚ ਸੀ।
ਹਨਾ ਉੱਥੇ ਤੇ ਫਿਰ ਹੋਰ ਜਾਦੀ ਗਰਮੀ ਪਓਗੀ ਕਿਉਂਕਿ ਓ ਪਾੜੀ ਇਲਾਕਾ ਜੇੜਾ ਹੁੰਦਾ ਓ ਓਨਦੀ ਜਾਦਾ ਤਪਸ ਹੁੰਦੀ ਐ ਜੇੜੇ ਵੱਟੇ ਵਗੈਰਾ ਜੋ ਵੀ ਰੋਕਸ ਵਗੈਰਾ ਹੁੰਦੀ ਆ।
ਨਾਲੇ ਗਰਮੀ ਵੀ ਨਾਲੇ ਬਾਰਿਸ਼ ਦਾ ਮੌਸਮ ਏ ਓਥੇ ਪਾੜੇ ਤੇ ਦਿੱਕਤ ਹੁੰਦੀ ਐ।
ਓ ਹਾਂਜੀ ਪਾੜਾ ਤੇ ਬੋਤ ਦਿੱਕਤ ਹੁੰਦੀ ਪੜਾਂ ਤੇ ਮੈਂ ਕੈਨਾ ਜਾਨਾ ਈ ਮੁਸ਼ ਕਿ ਬੇਕਾਰ ਹੈਗਾਏ ਗਰਮੀ ਤੇ।
ਹਾਂਜੀ-ਹਾਂਜੀ ਬਸ ਹੁਨ ਫੇਰ ਆਪਾਂ ਸਲਾਹ ਕੈਂਸਲ ਕਰ ਲਿੱਤੀ।
ਅੱਛਾ ਏਕ ਪਾੜੀ ਇਲਾਕਾ, ਏਕ ਅ ਅਪਣਾ ਡੈਜ਼ਰਟ ਵਾਲਾ ਇਲਾਕਾ ਹੁੰਦਾ ਓਂਦੇ ਚ। ਗਰਮੀਆਂ ਚ ਕਦੇ ਨਈ ਜਾਓ। ਓਥੇ ਤੇ ਐ ਮਨ ਲੋ ਜਾਨਾ ਪਛਤਾਨਾ ਏ।
ਹਾਂਜੀ ਇਹ ਤੇ ਹੈ ਨਾਲੇ ਹੁਨ ਐ ਕਿੰਨੀ ਨਿਊਜ਼ ਵੀ ਤੇ ਚ ਚਲੀਆਂ ਦੀ ਨਾ ਏਨਾਂ ਨੇ ਕਿੰਨੇ ਓ ਕੀਤੇ ਖੱਡੇ ਖੋਦੇ ਦੇ ਨੇ ਹੁਣੇ ਇੱਕ ਬੱਚਾ ਡਿੱਗਿਆ ਸੀ।
ਅੱਛਾ ਨਾ ਸ਼ਾਇਦ ਮੇਰੇ ਕੋਲ ਕੋਈ ਅਪਡੇਟ ਨੀ ਹੋਯਾ ਅੱਛਾ।
ਤੇ ਓ ਵਿਚਾਰਾ ਨਾ ਜਿਵੇਂ ਏਨਾਂ ਨੇ ਖੱਡੇ ਖੋਦ ਦਿੰਦੇ ਨੇ ਨਾਲੀਆਂ ਵਗੈਰਾ ਬਣਾਂਦੇ ਨੇ ਨਾਲੇ
ਹਾਂਜੀ ਹਾਂਜੀ।
ਤੇ ੳ ਛੋਟਾ ਜਾ ਖੱਡਾ ਸੀ, ੳਨੇ ਦੇਖੇਆ ਨੀ, ਖੇਲਦਾ-ਖੇਲਦਾ ਸਿੱਧਾ ਅੰਦਰ ਡਿੱਗ ਗਿਆ।
ੳਏ-ਹੋਏ।
ੳ ਬੜੀ ਫਿੱਟ ਨੀਚੇ ਸੀ। ਤੇ ਵੇਚਾਰਾ ਐਕਸਪਾਯਰ ਹੀ ਹੋ ਗਿਆ। ਨਿਕਲਆ ਬਾਰ ਠੀਕ ਨਿਕਲਆ ਸੀ।
ਅੱਛਾ, ਸੁਕਰ ਏ ਚਲੋ ਠੀਕ ਤੇ ਨਿਕਲਆ ਏਨਾਂ ਦਾ
ਨਾ ਥੋੜੀ ਦੇਰ ਤੱਕ
ਅੱਛਾ ਮਤਲਬ ਨਿਕਲਦੇ ਐਕਸਪਾਯਰ ਹੋ ਗਿਆ ਬਾਰ।
ਹਾਂਜੀ।
ੳਏ ਹੋਏ, ਏਨਾਂ ਦਾ ਕੁਛ ਪਤਾ ਨੀ ਨਾ ਹੁਨ ਏ ਕਦੀ ਕੀ ਨਾਮ ਏ ਅਪਨਾ ਕੀ ਨਾਮ ਏ, ਵਧੀਆ ਰੋਡ ਬਨਾ ਦੇਈਏ। ਕਦੀ ੳਨਾਂ ਦੇ ਦੋ-ਤਿੰਨ ਮੀਨੇ ਬਾਦ ੳ ਰੋਡ ਨੂੰ ਖੋਦ ਦੇਨਗੇ, ਫੇਰ ੳਂੰਦੇ ਚ ਸੀਵਰ ਲਾਈਨ ਡਾਲੇਗੇ ਕਦੀ ਕੋਈ ਪਾਈਪ ਡਾਲ ਰੇ ਨੇ, ਕਦੇ ਕੋਈ ਲਾਈਨ ਡਾਲ ਰੇ ਨੇ।
ੳਹੀ ਤੇ ਨਾ। ਕੁੱਛ ਪਤਾ ਹੀ ਨੀ ਲੱਗ ਰੇਆ, ਕਿੰਨਾ ਨੁਕਸਾਨ ਹੋਏਆ ਵੇਚਾਰੇ ਦਸ ਸਾਲ ਬਾਦ ਹੋਏਆ ਸੀ।
ਪਤਾ ਨੀ ੳਈ ਤਾਂ ਪਤਾ ਨੀ ਗੌਰਮੈਂਟ ਵੀ ਸ਼ਾਏਦ ਗੌਰਮੈਂਟ ਈ ਏ ਏਨਾ ਚ ਇਨਵੋਲਵ ਹੁੰਦੀ ਏ, ਕਿੳਂਕਿ ਅਗਰ ਇੱਕ ਵਾਰ ਆ ਆਪਾਂ ਨੇ ਇੱਕ ਵਾਰ ਪੱਕੀ ਸੜਕ ਬਨਾ ਤੀ ਫੇਰ ੳ ਦੁਬਾਰਾ ਬਨੇਗੀ ਨੀ। ਫੇਰ ੳ ਪੰਜ -ਛੇ ਸਾਲ ਦੀ ਸੱਤ ਸਾਲ ਦੀ ਗਈ, ਫੇਰ ਹੁਨ ੳੰਦੇ ਚ ਜੋ ਇਨਕਮ ਕਮਾਨੀ ਹੁੰਦੀ ਏ, ਠੇਕੇਦਾਰ ਵਗੈਰਾ ਹੋ ਗਏ, ਗੌਰਮੈਂਟ ਵਾਲੇ ਹੋਗੇ ਤੇ ੳ ਏਨਾ ਤੇ ਇਨਕਮ ਕਮਾੰਦੇ ਨੇ ਏਥੋਂ, ਇੱਕ ਸਾਲ ਚੱਲੇਗਾ ਰੋਡ ਫੇਰ ੳਸ ੳਸ ਤੋਂ ਬਾਦ ਦੁਬਾਰਾ ਤੁਆਡਾ ਕੀ ਨਾਮ ਏ ਦੁਬਾਰਾ ਬਨਾਦੇ ਨੇ ਫੇਰ ਔੰਦੇ ਦੁਬਾਰਾ ੳ ਕੀ ਨਾਮ ਏ ਪੈਸੇ ਲੱਗਦੇ ਨੇ ਫੇਰ ਔੰਦੇ ਚ ੳ ਪੈਸਾ ਥੋੜਾ, ਥੋੜਾ, ਥੋੜਾ, ਥੋੜਾ ਜਾਂਦਾ ਰੈੰਦਾ ਏ।
ੳਹੀ ਤੇ ਨਾ ਏ ਦੇਖਦੇ ਨੀ ਹੈ ਕਿਸੇ ਦਾ ਕਿੰਨਾ ਨੁਕਸਾਨ ਹੋ ਰੈਆ, ਹੁਨ ਏ ਜਗਾ -ਜਗਾ ਤੇ ਏਨਾਂ ਨੇ ਤੋੜੇ ਹੋਏ ਨੇ ਬਾਰਿਸ਼ਾਂ ਦਾ
ਹੁਨ ਬਾਰਿਸ਼ ਦੇ ਟਾਈਮ ਚ ਤਾਂ ਨਾ ਬੋਤ ਰਿਸਕ ਹੁੰਦੀ ਏ ਏਦਾਂ ਦੀ ਜਗਾ ਚ ਜਾਨ ਦਾ। ਜੋ ਖੱਡੇ ਰੋੜਾਂ-ਰੋੜਾਂ ਤੇ ਜਾਨਾ, ਖੱਡੇ ਕੁਛ ਪਤਾ ਨੀ ਗੱਡੀ ਕਿੱਦੇ ਖੱਡੇ ਚ ਵੜ ਜੇ, ਸਲਿੱਪ ਹੋ ਜਾਏ ਕੁਛ ਵੀ ਮਤਲਬ ਬੋਤ ਰਿਕਸੀ ਮਾਮਲਾ ਹੁੰਦਾ।
ਕਿੰਨੀ ਸਲਿੱਪ ਹੁੰਦੀਆਂ ਨੇ।
ੳਈ ਤਾਂ ੳਦਾ ਤਾਂ ਟੈਰ ਵੀ ਬੋਤ ਛੋਟਾ ਹੁੰਦਾ ਏ, ੳ ਤੇ ਇੱਕ ਵਾਰ ਖੱਡੇ ਵਿੱਚ ਫਸ ਗਿਆ ਨਾ ਫੇਰ ੳ ਨਿਕਾਲਨਾ ਮੁਸ਼ਕਿਲ ਹੋ ਜਾਂਦਾ।
ੳਹੀ ਤੇ ਨਾ
ਬੋਤ ਇੰਜੀਨੀਅਰ ਵੀ ਥੋੜੇ ਨਾ ਮਾਈੰਡ ਵਾਲੇ ਨੀ ਹੈ। ਏਦਾਂ ਈ ਮਤਲਬ ਬਨਾ ਦੇਂਗੇ, ਕਦੀ ਅ ਮੈਂ ਸਾਡੇ ਏਧਰ ਵੀ ਇਦਾਂ ਈ ਚੱਲਦਾ ਏ। ਹੁਨੇ ਪੰਜ-ਛੇ ਮਹੀਨੇ ਵਧੀਆ ਰੋੜ ਚੱਲ ਰੈਆ ਏ ਫੇਰ ਕਦੀ ਦੇਖੋ ਤੇ ੳ ਰੋੜ ਸਾਈਡਾਂ ਤੋ ਖੁਦੀਆ ਦਾ, ਕੰਮ ਚੱਲ ਰੇਆ ਏ, ਇੱਕ ਮੀਨੇ ਤਿਕਨ ਕੰਮ ਚੱਲਦਾ ਰੈੰਦਾ ਏ ਫੇਰ ਪੰਜ- ਛੇ, ਮੀਨੇ ਫੇਰ ੳ ਰੋਡ ਤੇ ਫੇਰ ਦੁਬਾਰਾ ਖੁਦਾਈ ਹੋ ਜਾਂਦੀ ਏ।
ਹੂੰ ਹੂੰ ਹੂੰ ਬਸ ਐਵੇਂ ਈ ਏ ਏਥੇ, ਕਦੀ ਪਾਈਪ ਪਾਂਦੇ ਪਏ ਨੇ ਕਦੀ ਕੈੰਦੇ ਨੇ ਅੰਡਰਗ੍ਰਉਂਡ ਪੋ ਪਾਈਪ ਪਾ ਰਏ ਨੇ। ਪਤਾ ਈ ਨੀ ਕੀ ਹੋ ਰਿਆ ਏ।
ਪਤਾ ਈ
ਉਸ ਦਿਨ ਆਪਾਂ ਮਾਰ ਕੀਟ ਗਏ ਸੀ। ਤੇ ਓਧਰ ਪਿੱਛੇ ਇੰਨਾ ਰੋਡ ਖ਼ਰਾਬ ਸੀ ਮੈਂ ਇੰਨੀ ਮੁਸ਼ਕਿਲ ਲੈ ਕੇ ਗਈ ਐ। ਕੀ ਅਗਰ ਪੈਰ ਨੀਚੇ ਰਖਾਂ ਤੇ ਪੈਰ ਸਲਿਪ ਹੁੰਦਾ ਪਿਆ ਸੀ।
ਹੋਰ
ਹੁਨ ਤੇ ਬੜਾ ਈ ਗੰਦਾ ਮਹੌਲ ਏਹਨਾਂ ਨੇ ਬਣਾ ਦਿੱਤਾ ਐ।
ਇੱਕ ਬਸ ਹੁਨ ਥੋੜ੍ਹੇ ਹਾਈਵੇ ਜੋ ਹੁੰਦੇ ਨੇ ਨੈਸ਼ਨਲ ਹਾਈਵੇ ਮੈਨ ਤੇ ਓਹ ਈ ਠੀਕ ਲੱਗਦੇ ਨੇ, ਬਾਕੀ ਆਪਨੇ ਜੋ ਸਿਟੀ ਵਗੈਰਾ 'ਚ ਜਿੰਨੇ ਵੀ ਰੋਡ ਹੈਗੇ ਨੇ ਮੈਨ ਤੇ ਨਈ ਲੱਗਦਾ ਓਹ ਸਹੀ ਓ ਸਾਰੇ ਈ ਟੁੱਟੇ-ਪਜੇ, ਟੁੱਟੇ-ਪਜੇ ਕਦੀ ਕੋਈ ਐਕ ਕਿਸੀ ਦਾ ਐਕਸੀਡੈਂਟ ਹੋ ਰਾ ਐ ਕਦੀ ਕੋਈ ਟਕਰਾ ਰਿਆ ਹੈ।
ਹਾਂਜੀ। ਹੁਨ ਐ ਦੇਖੋ ਪਤਾ ਏਹਨਾਂ ਨੇ ਕੀ ਕੀਤਾ ਦਾ ਵਨ ਸਾਈਡਡ ਰੋਡ ਬਣਾਏ ਦੇ ਨੇ ਕਈ ਏਹਨਾਂ ਨੇ।
ਅੱਛਾ। ਓ ਵਨ ਸਾਈਡ ਇਚ ਵੀ ਬਹੁਤ ਹਾਂ
ਹਾਂ, ਕਿੰਨਾ ਰਿਸਕ ਰਹਿੰਦਾ ਏ।
ਬਹੋਤ ਰਿਸਕ ਦਾ ਹੁੰਦਾ ਇੰਦੇ ਚ ਅਗਰ, ਸਪੋਜ਼ ਕਰੋ ਜਿਆਦਾ ਟਰੈਫਿਕ ਹੋ ਗਿਆ ਨਾ ਤੇ ਅੱਧਾ-ਇੱਕ ਕੰਟਾ ਦੇ ਟਰੈਫਿਕ ਇਚ ਕੀ ਜਾਮ ਜਾਮ 'ਚ ਫਸੇ ਹੋ ਵਨ ਸਾਈਡੀਡ ਇੱਚ
ਹਾਂ, ਟ੍ਰੈਫਿਕ ਵੀ ਨਾਲੇ ਆ ਆਨ ਜਾਨ ਇੱਚ ਕੋਈ ਵਹੀਕਲ ਆਂਦਾ ਪਿਆ ਅਗਰ ਨਹੀਂ ਪਤਾ ਲੱਗਿਆ ਰਾਤ ਦੇ ਟਾਈਮ ਤੇ ਐਕਸੀਡੈਂਟ ਈ ਹੋਨੈ।
ਐਕਸੀਡੈਂਟ ਈ ਹੋਇਐ, ਬਿਲਕੁਲ ਸਈ ਐ। ਇਦਾਂ ਈ ਐ, ਹੁਨ ਦੇਖੋ ਗੌਰਮੈਂਟ ਨੂੰ ਕਰਨਾ ਚਾਈਦਾ ਕੁਛ ਨਾ ਕੁਛ ਤਾਂ ਹੁਨ ਫਿਰ ਨਾਲੋਂ ਕੀ ਹੈ ਨਾ ਪ੍ਰੈਜੈਂਟ ਟਾਈਮ ਤੇ ਪਾਪੂਲੇਸ਼ਨ ਵੀ ਬੋਤ ਵਦ ਰਈ ਐ। ਬਹੋਤ ਡਰ ਬਹੋਤ ਗਰੋਥ ਹੋ ਰਈ ਐ ਮਤਲਬ ਪਾਪੂਲੇਸ਼ਨ 'ਚ ਦਾਂ ਵੱਧ ਰਹਿੰਦੇ ਜਿੰਦੀ ਕੋਈ ਆਦਮੀ ਹੋਨ ਉਸ ਦੇ ਹਿਸਾਬ ਨਾਲ, ਹੈਨਾ। ਕੀ ਨਾਮ ਏ ਵਿਕਲਸ ਵਿਕਲਸ ਤੇ ਇੰਨੇ ਹੋ ਗਏ ਨੇ ਜਿਦੀ ਕੋਈ ਹੱਦ ਨਈ।
ਹੂੰ, ਓਹੀ ਤੇ ਨਾ। ਓਹਨਾਂ ਦੇ ਘਰ ਕਿ ਪਲਿਊਸ਼ਨ ਵੀ ਕਿੰਨਾ ਹੋ ਰਿਆ। ਹੁਨ ਦੇਖੋ ਹਰ ਇੱਕ ਬੰਦੇ ਨੇ ਕਾਰ ਲਿੱਤੀ ਵੀ ਐ।
ਆਈ ਹੋ, ਹੁਨ ਪੈਲੇ ਦੇ ਪੈਲੇ ਦੇ ਟੈਮ ਵਿੱਚ ਮਲਬ ਨਾ ਕਿ ਨਾਮਂ ਏ, ਕਾਰ ਦੀ ਬੋਤ ਕਮੀ ਹੁੰਦੀ ਸੀ ਮਲਬ ਨਾ ਖੁੱਲ੍ਹੇ-ਖੁੱਲ੍ਹੇ ਮੇਦਾਨ, ਖੁੱਲ੍ਹੇ-ਖੁੱਲ੍ਹੇ ਰੋਡ ਹੁੰਦੇ ਸੀ। ਕਾਰ ਵੀ ਬੋਤ ਘੱਟ ਹੁੰਦੀ ਸੀ। ਵੀਕਲਸ ਵੀ ਮੰਨੋ ਅੱਦੇਆਂ ਹੁਨ ਮਲਬ ਐ ਮੰਨ ਲੋ ਵੀ ਯਾ ਤਰੀ ਪ੍ਰਸੈਂਟ ਬੰਦਿਆਂ ਕੋਲ ਹੁੰਦੇ ਸੀ ਵੀਕਲਸ। ਨਈ ਤੇ ਸਾਰੇ ਇਕ ਸੈਕਲ ਨਾਲ ਯਾ ਆਪਨੇ ਘੋੜੇ ਗੱਡੀ, ਊਟ ਗੱਡੀ, ਐਦਾਂ ਨਾਲ ਟੈਮ ਚਲਾਂਦੇ ਸੀ ਔਰ ਓਂਦੇ ਨਾਲ ਇੰਨਾ ਪੋ ਪੋਪੂਲਸ ਕੀ ਨਾਮ ਏ ਪੋਲਿਊਸ਼ਨ ਵੀ ਨਈ ਹੁੰਦਾ ਸੀ। ਲੈ ਕੀ ਨਾਮ ਏ ਅਬ ਨਾ ਵੀਕਲ ਸੀ, ਨਾ ਕੋਈ ਟ੍ਰੈਫਿਕ, ਨਾ ਕੁਛ ਵੀ। ਮਲਬ ਅਰਾਮ ਨਾਲ ਆਪਨੀ ਲਾਈਫ ਇੰ ਓਏ ਕਰਦੇ ਸੀ ਓਹ।
ਤੇ ਓਈ ਤੇ, ਹੁਨ ਘਰ ਇਚ ਦੇਖੋ ਬੰਦੇ ਘੱਟ ਨੇ
ਹਾਂ, ਵੀਕਲਸ ਜਿਆਦਾ ਐ, ਬਿਲਕੁਲ! ਦੇਖ ਲੋ ਨਾ ਹਰ ਕਿਸੀ ਦੇ ਘਰ ਵਿੱਚ ਹੂੰ ਐ ਮੰਨ ਲੋ ਜਾਦਾ ਨੀ ਐ ਤੇ ਦੋ ਤੇ ਆਪ ਨੂੰ ਬਾਈਕਸ ਮਿਲੇਗੀ-ਮਿਲੇਗੀ।
ਹਾਂਜੀ।
ਇੱਕ ਕਾਰ ਹੋਏਗੀ ਹੰਡਰੇਡ ਪਰਸੈਂਟ। ਕਾਰ ਹੋਰ ਦੋ ਬਾਈਕ ਤੇ ਮਿਲੇਗੀ। ਹੋਰ ਕਿਸੀ-ਕਿਸੀ ਦੇ ਘਰ ਤੇ ਮੈਨੇ ਦੇਖਿਐ ਮਤਲਬ ਨਾ ਛੇ-ਸੱਤ ਬੰਦੇ ਨੇ, ਬਟ ਇਸ ਦੋ ਸਕੂਟੀ, ਦੋ ਬਾਈਕ ਤੇ ਕਾਰ ਵੀ ਹੈ। ਮਤਲਬ ਉਨ੍ਹਾਂ ਕੋਲੋਂ ਨਾ ਜਗ੍ਹਾ ਘੱਟ ਪੈ ਰੀ ਐ, ਵੀਕਲਸ ਰੱਖਣ ਦੀ।
ਹਾਂ, ਔਰ ਓ ਖਰੀਦ ਰਹੇ ਨੇ ਓ ਹਜੇ ਵੀ ਉਨ੍ਹਾਂ ਦਾ ਦਿਲ ਹੈਗਾ ਕਿ ਚੱਲ ਐ ਵਾਲੇ ਲਲੀਏ ਹਜੇ
ਹਾਂਜੀ, ਲੱਲ ਲੀਏ। ਬਿਲਕੁਲ-ਬਿਲਕੁਲ, ਸਾਡੇ ਘਰ ਦੇ ਨੇੜੇ ਈ ਏ
ਨੂੰ ਇਨਾਂ ਨੀ ਪਤਾ ਕਿੰਨਾ ਨੁਕਸਾਨ ਏ, ਕਿੰਨਾ ਪੋਲਿਊਸ਼ਨ ਹੋ ਰਿਆ ਏ। ਸਾਡੇ ਲਈ ਕਿੰਨਾ ਹਾਰਮਫੁਲ ਹੈਗਾ ਏ।
ਓਹੀ ਤੇ ਬੋਤ ਮਤਲਬ ਬੋਤ ਪੋਲਿਊਸ਼ਨ ਪੈਲੇ ਨਾਲੋ ਦੇਖ ਲੋ, ਮਤਲਬ ਬਹੁਤ ਕੁਛ, ਮਤਲਬ ਬਦਲ ਈ ਗਿਆ ਏ। ਬਹੁਤ ਪ ਪੋਲਿਊਸ਼ਨ ਚ ਦੇਖ ਲੋ ਆਪ, ਹਰ ਇਕ ਚੀਜ ਚ ਦੇਖ ਲੋ ਮਤਲਬ
ਪਤਾ ਪਹਿਲਾ ਟਾਈਮ ਵਧੀਆ ਸੀ।
ਪਹਿਲਾ ਤਾਂ ਬੋਤ ਵਧੀਆ ਟਾਈਮ ਸੀ, ਬੋਤ ਵਧੀਆ।
ਲੋਕ ਸਾਈਕਲ ਚਲਾਂਦੇ ਸੀ ਤੇ ਉਹਨਾਂ ਦੀ ਹੈਲਥ ਵੀ ਦੇਖੋ ਕਿੰਨੀ ਵਧੀਆ ਸੀ। ਤੇ ਅੱਜ-ਕਲ ਸਾਰੇ ਅ ਸਾਰੇ ਦੋ ਮਿੰਟ ਦਾ ਇਥੇ ਬਾਰ ਜਾਣਾ ਹੁੰਦਾ ਐ। ਗੱਡੀ ਕਢ ਲੈ।
ਪ੍ਰਜੈਂਟ ਟਾਈਮ ਤੇ ਕੀ ਨਾਂ ਟੈਕਨੋਲੋਜੀ ਬੋਤ ਵੱਧ ਗਈ ਐ ਨਾ ਹਰ ਇਕ ਚੀਜ ਆਪ ਦੇਖ ਲੋ ਪਹਿਲੇ ਦੇ ਟਾਈਮ ਚ ਟੀ ਵੀ ਨੀਂ ਹੁੰਦੀ ਸੀ, ਘੜੀ ਨੀਂ ਹੁੰਦੀ ਸੀ। ਕੁਛ ਵੀ ਨ੍ਹੀਂ ਹੁੰਦਾ ਸੀ, ਬੰਦੇ ਇਦਾਂ ਟਾਈਮ ਦੇਖਦੇ ਸੀ। ਟਾਈਮ ਪਾਸ ਇਦਾਂ ਕਰਦੇ ਸੀ। ਸੀ ਬਿਨਾਂ ਟੀ ਵੀ ਤੋਂ ਬੈੰਦੇ ਸੀ ਸਾਰੇ ਫੈਮਲੀ ਕੱਠੇ ਬੈਂਦੇ ਸੀ ਹੁਣ ਅੱਜ ਦੇਖ ਲੋ, ਮੋਬਾਈਲ ਦੇਖ ਲੋ ਆਪ ਅਗਰ ਫੈਮਿਲੀ ਵਿਚ ਪੰਜ ਜਣੇ ਬੈਠੇ ਦੇ ਨੇ ਤਾਂ ਓ ਮੋਬਾਈਲ ਲੈ ਕੇ ਬੈਠੇ ਦੇ ਨੇ ਓ
ਹਾਂਜੀ।
ਕੋਈ ਆਪਸ ਚ ਗੱਲ ਨੀਂ ਹੋ ਰਹੀ ਕੁਛ ਨ੍ਹੀਂ, ਬਸ ਆਪਣਾ-ਆਪਣਾ ਮੋ ਮੋਬਾਈਲ ਨਾਲ ਵਧੀਆ ਟਾਈਮ ਪਾਸ ਕਰ ਰਏ ਨੇ, ਪਹਿਲੇ ਦੇ ਜੋ ਜਨਰੇਸ਼ਨ ਬਹੁਤ ਅੱਛੀ ਸੀ। ਪਹਿਲੇ ਦੇ ਜਨਰੇਸ਼ਨ ਦੇਖ ਲੋ ਆਪ ਜਿਨ੍ਹਾਂ ਨੇ, ਜਿਨ੍ਹਾਂ ਦੀ ਅ ਏਜ ਹੁੰਦੀ ਸੀ ਲਾਸਟ ਸੋ-ਸੋ ਸਾਲ, ਇਕ ਸੌ ਪੰਜ-ਪੰਜ ਸਾਲ ਹੁਣ ਜੀਅ ਲੇਂਦੇ ਸੀ, ਹੁਣ ਆਪ ਦੇਖ ਲੋ ਫਿਫਟੀਨ ਲਾਸਟ, ਸਿਕਸਟੀ ਲਾਸਟ ਬਸ ਇਨੀਂ ਸਟੇਜ ਔਰ ਡਿਸੀਜ਼ਜ਼ ਦੇਖੋ, ਬਿਮਾਰੀਆਂ ਦੇਖੋ ਕਿਸੇ ਨੂੰ ਹਾਰਟ ਅਟੈਕ ਹੋ ਰਾ ਐ। ਕਿਸੇ ਨੂੰ ਟੀ ਵੀ ਹੋ ਰਾ ਐ।
ਇਹਦਾ ਕਾਰਨ ਕੀ ਐ ਲੋਗ ਇਹ ਜਿਆਦਾ ਧਿਆਨ ਨੀਂ ਦਿੰਦੇ। ਕੁੱਛ ਖਾਣਾ-ਪੀਨਾ ਬੇਕਾਰ ਏ।
ਹੁਣ ਖਾਣ, ਖਾਣ-ਪੀਣ ਦੀ ਵੀ ਚੀਜ਼ ਦੇਖੀ ਜਾਏ ਤੇ ਪ੍ਰਜੈਂਟ ਟਾਈਮ ਦੇ ਜੋ ਵੀ ਆਪਾਂ ਖਾ ਰੇ ਆਂ ਜੋ ਵੀ ਬਾਜ਼ਾਰ ਚ ਮਿਲਦਾ ਨਾ ਉਹ ਸਭ ਹਾਰਮਫੁਲ ਹੈ ਆਪਣੀ ਬੋਡੀ ਦੇ ਲਈ ਏ ਬੋਤ ਮਤਲਬ ਨਾ ਮੰਨ ਲਓ ਫਾਸਟ ਫੂਡ ਤੇ ਬਹੁਤ ਹੀ ਹਾਰਮਫੁਲ ਐ, ਬਹੁਤ ਹੀ ਹਾਰਮਫੁਲ ਫੁਲ ਬੋਡੀ ਵਾਸਤੇ ਫਾਸਟ ਫੂਡ ਖਾਣਾ ਈ ਨ੍ਹੀਂ ਚਾਈਦਾ। ਮੈਂ ਤੇ ਕੈਅ ਰੈ ਜੋ ਵੀ ਮੈਦੇ ਤੋ ਬੰਨੀ ਏ, ਪਾਸਤਾ ਵਗੈਰਾ ਹੋ ਗਿਆ, ਬਰਗਰ ਹੋ ਗਿਆ ਪੀਜ਼ਾ ਹੋ ਗਿਆ ਆਪਣੇ ਕੀ ਨਾਮ ਐ! ਮੋਮੋਜ਼, ਮੋਮੋਜ਼ ਸਭ ਤੋਂ ਗੰਦੀ ਚੀਜ ਐ ਸਭ ਤੋ
ਹਾਂਜੀ ਚਲੋ, ਬਾਕੀ ਫਰੀ ਹੋ ਕੇ ਕਰਦੇ ਆਂ ਕੋਲ
ਹਾਂਜੀ ਬਿਲਕੁਲ ਜੀ। ਓਕੇ, ਓਕੇ, ਓਕੇ ਬਾਏ।